ਹੈਲੋ ਹਾਂਜੀ ਸਤਿ ਸ਼੍ਰੀ ਕਾਲ ਭੈਣ ਜੀ ਹੋਰ ਕੀ ਹਾਲ ਐ? ਹੈਲੋ ਹਾਂਜੀ ਸਤਿ ਸ਼੍ਰੀ ਕਾਲ ਜੀ ਕੀ ਹਾਲ ਚਾਲ ਐ?
ਹੈਲੋ।
ਹਾਂਜੀ ਹੈਲੋ ਹਾਂਜੀ ਭੈਣਜੀ ਵਾਜ਼ ਨੀ ਆ ਰਈ ਤੁਹਾਨੂੰ।
ਹੈਲੋ
ਹਾਂਜੀ ਹਾਂਜੀ ਹਾਂਜੀ ਭੈਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ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
ਵਧੀਆ ਤੁਸੀਂ ਦੱਸੋ ਤੁਹੀ ਕੀ ਕਰਦੇ ਹੋ?
ਬ ਬਸ ਠੀਕ ਹੈ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਹੈ? ਹੈਲੋ
ਹਾਂਜੀ
ਹਾਂਜੀ ਭੈਣ ਜੀ ਮੈਂ ਪੁੱਛ ਰਹੀ ਹਾਂ ਹੋਰ ਦੱਸੋ ਘਰ ਪਰਿਵਾਰ ਸਭ ਠੀਕ ਹੈ?
ਹਾਂਜੀ ਸਭ ਵਧੀਆ ਹੈ, ਤੁਸੀਂ ਦੱਸੋ?
ਬਸ ਜੀ ਠੀਕ ਹੈ ਹੋਰ ਤੁਸੀਂ ਕੀ ਕਰਦੇ ਪਏ ਸੀਗੇ
ਕੁਛ ਨ ਗਈ ਬਸ ਫਰੀ ਸੀ ਸਬਜ਼ੀ ਦਾ ਸੋਚ ਰਹੇ ਸੀ ਬਣਾ
ਆਹ ਬਸ ਇਹੀ ਇਹੀ ਚੀਜ਼ ਹੋ ਜਾਂਦੀ ਹੈ ਬੰਦਾ ਬੰਦਾ ਸਵੇਰੇ ਖਾਂਦਾ ਤੇ ਦੁਪੈਰ ਦੀ ਸੋਚਦਾ ਦੁਪੈਰੇ ਖਾਂਦਾ ਤੇ ਰਾਤ ਦੀ ਸੋਚਦਾ ਹੈ ਕੀ ਚਾੜਨਾ ਕੀ ਕਰਨਾ ਕੀ ਬਣਾਣਾ ਹੈ ਬਸ ਇਹੀ ਕੁਛ ਰਹਿੰਦਾ ਹੈ
ਆ ਸਬਜ਼ੀ ਖਾਣੀ ਅ ਸਬਜ਼ੀ ਨਹੀਂ ਖਾਣੀ
ਕੂੰ ਬਸ ਜੀ ਬੱਚਿਆਂ ਦੀ ਡਿਮਾਂਡਾਂ ਤੇ ਅੱਜ ਕੱਲ ਬਣਾਣੀਆਂ ਪੈਂਦੀਆਂ ਇੱਕ ਤਾਂ ਜੂਨ ਜੁਲਾਈ ਦੀ ਛੁੱਟੀਆਂ ਹੋਈਆਂ ਪਈਆਂ ਡੇਢ ਡੇਢ ਮਹੀਨੇ ਦੀ ਛੂਟੀ ਛੁੱਟੀਆਂ ਕਰ ਦਿੰਦੇ ਨੇ ਬਸ ਬੱਚੇ ਫਿਰ, ਡਿਮਾਂਡਾ ਹੀ ਕਰਦੇ ਨੇ ਇਹ ਬਣਾਈਏ ਉਹ ਬਣਾਈਏ।
ਹਾਂਜੀ ਹਾਂਜੀ
ਹਾਂਜੀ ਹੋਰ ਦੱਸੋ ਅੱਜ ਬੋਤ ਦਿਨਾਂ ਬਾਅਦ ਯਾਦ ਕੀਤਾ
ਹਾਂਜੀ ਨਹੀਂ ਘੁੰਮਣ ਤਾਂ ਨੀ ਗਏ ਬਸ ਇੱਕ ਦਿਨ ਅਸੀ ਨਾਨਕੇ ਗਏ ਸੀਗੇ
ਅੱਛਾ ਜੀ
ਹਾਂਜੀ ਫਿਰ ਗਰਮੀ ਜਿਆਦਾ ਸੀਗੀ ਬਸ ਫਿਰ ਇੱਕ ਦਿਨ ਲਾ ਕੇ ਆ ਗਏ ਇੱਕ ਦਿਨ ਫੇਰ ਅਸੀਂ ਸ਼ੌਪਿੰਗ ਕਰਨ ਗਏ ਕੱਪੜੇ ਲੈਕੇ ਆਏ, ਬਸ ਹੁਣ ਘਰੇ ਹੀ ਆਂ ਫਿਰ।
ਅੱਛਾ ਜੀ ਠੀਕ ਹੈ ਬੋਤ ਵਧੀਆ ਫਿਰ ਤਾਂ ਜਾਣਾ ਚਾਹੀਦਾ ਨਾਨਕੇ ਦੇਖੋ ਜੀ ਜਦ ਤੱਕ ਨਾਨਾ ਨਾਨੀ ਹੈਗੇ ਨੇ ਜਾਣਾ ਚਾਹੀਦਾ
ਹਾਂਜੀ
ਹੋਰ ਕੀ
ਹੋਰ ਸਭ ਵਧੀਆ ਗਰਮੀ ਬੋਤ ਪੈ ਰਹੀ ਏਨਾ
ਹਾਂਜੀ ਭੈਣਜੀ ਗਰਮੀ ਤਾਂ ਬੋਤ ਜ਼ਿਆਦਾ ਗਰਮੀ ਤਾਂ ਦੇਖੋ ਸਾਰੇ ਪਾਸੇ ਹੀ ਹੈ ਇਸ ਟੈਮ ਨਾ ਗਰਮੀ ਨਾਲ ਬੁਰਾ ਹਾਲ ਹੈ ਨਾ ਇੰਨੀ ਮੱਤ ਵੱਜੀ ਵੀ ਹੈ ਬੱਚੇ ਤੋਂ ਬੱਚਾ ਵੱਡੇ ਤੋਂ ਵੱਡਾ ਪਰੇਸ਼ਾਨ ਹੋਇਆ ਪਿਆ ਇੰਨੀ ਜ਼ਿਆਦਾ ਗਰਮੀ ਚੱਲਦੀ ਪਈ ਹੈ
ਹ ਜ
ਬੋਤ ਬੁਰਾ ਹਾਲ ਹੈ ਤੇ ਤੁਸੀਂ ਠੰਡੀਆਂ ਚੀਜ਼ਾਂ ਵਗੈਰਾ ਲੋ ਜਿਵੇਂ ਗੂੰਦ-ਕਤੀਰਾ ਹੋ ਗਿਆ, ਚੀਆ ਸੀਡਸ ਹੋ ਗਏ
ਹਮ
ਦੁੱਧ ਵਿੱਚ ਪਾ ਕੇ ਇਹਦੇ ਨਾਲ ਨਾ ਠੰਡਕ ਮਿਲਦੀ ਹੈ ਪੇਟ ਦੀ ਗਰਮੀ ਵੀ ਦੂਰ ਹੁੰਦੀ ਹੈ ਇਹਦੇ ਨਾਲ
ਹਮ ਹਮ
ਹੈਲੋ ਮੈਂ ਕਹਿ ਰਹੀ ਹਾਂ ਤੁਸੀਂ ਚੀਆ ਸੀਡਸ ਵਗੈਰਾ ਗੋਲ ਕੇ ਖੀਰਾ ਲਓ ਜਿਹਦੇ ਨਾਲ ਨਾ, ਠੰਡਕ ਵੀ ਮਹਿਸੂਸ ਹੁੰਦੀ ਹੈ ਫੀਲਿੰਗ ਅੱਛੀ ਆੰਦੀ ਹੈ। ਠੰਡੇ ਹੁੰਦੇ ਨੇ ਇਹ ਚੀਜ਼ਾਂ
ਹਮ ਹੁਣ ਤਾਂ ਬਾਕੀ ਦਾ, ਮੌਸਮ ਵੀ ਨੀ ਹੈਗਾ ਨਾ ਵੀ ਬੱਦਲ ਜੇ ਹੋਣ, ਧੁੱਪ ਹੀ ਹੈ।
ਧੂਪੀ ਹੈ ਜੀ, ਹਾਂ ਮੈਂ ਵੀ ਵੈਦਰ ਚੈੱਕ ਕੀਤੀ ਸੀਗੀ, ਮੌਸਮ ਦਾ ਦੇਖਿਆ ਸੀਗਾ।
ਹਾਂਜੀ
ਤੇ ਮੌਸਮ ਬਸ ਐਵੇਂ ਹੀ ਹੈ, ਤੁੁੱਪਾ ਹੀ ਤੁੁੱਪਾ ਹੈ, ਬਸ ਜਿਹੜੀ ਪੈਣੀ ਸੀ ਬਾਰਿਸ਼ ਹੁਣ ਮਾੜੀ ਮੋਟੀ ਪੈ ਗਈਆਂ, ਹੁਣ ਕਿੱਥੇ ਪੈਣੀਆਂ ਬਾਰਿਸ਼ਾਂ। ਹੁਣ ਅਗਲੇ ਮਹੀਨੇ, ਸਾਵਣ ਦਾ ਮਹੀਨਾ ਚੜ ਜਾਣਾ ਹੈ। ਉਹ ਹੋਰ ਚਿਪ-ਚਿਪ-ਚਿਪ ਚਿਪ, ਚਿਪ ਰਹਿਣੀ ਆ।
ਹਾਂ
ਮੀਨੇ ਡੇਢ ਬਾਦ ਜਾ ਕੇ ਥੋੜਾ ਮੌਸਮ ਸਹੀ ਹੋਣਾ, ਨੀ ਤਾਂ ਗਰਮੀ ਨੇ ਤਾਂ ਬਸ, ਬਸ ਕੀਤੀ ਵੈਸੇ ਤੁਹਾਨੂੰ ਯਾਦ ਆ, ਜਦੋਂ ਆਪਾਂ ਛੋਟੇ ਸੀਗੇ ਤੇ ਤਦ, ਇੰਨੀ ਗਰਮੀ ਨਹੀਂ ਪੈਂਦੀ ਸੀਗੀ। ਸਾਡੇ ਟਾਇਮ ਤਾਂ ਮਹੀਨੇ ਦੀ ਛੁੱਟੀਆਂ ਵੀ ਨੀ ਪੈਂਦੀਆਂ ਸੀ।
ਹਾਂਜੀ ਪਹਿਲਾਂ ਹੁੰਦਾ ਸੀਗਾ, ਕਿਉਂਕਿ ਪਹਿਲਾਂ, ਪੇੜ ਪੌਦੇ ਜ਼ਿਆਦਾ ਹੁੰਦੇ ਸੀ। ਠੀਕ ਏ ਨਾ, ਪ੍ਰਦੂਸ਼ਣ ਵਗੈਰਾ ਘੱਟ ਸੀ। ਹੁਣ ਤਾਂ ਬਹੁਤ ਚੇਂਜ, ਆ ਗਏ ਨੇ ਨਾ।
ਪ੍ਰਦੂਸ਼ਣ ਵੀ, ਹੁਣ ਘਰ-ਘਰ ਦੇ ਵਿੱਚ ਏ ਸੀ ਲੱਗ ਗਿਆ। ਉਹ, ਸਾਰੀ ਗਰਮੀ ਬਾਹਰ ਕੱਢ ਦਿੰਦਾ। ਉਹ ਫੇਰ ਵਾਤਾਵਰਨ ਹੀ ਦੂਸ਼ਿਤ ਹੁੰਦਾ, ਉਹ ਹਵਾ ਦੇ ਵਿੱਚ ਵਿੱਚ ਹੀ ਮਿਕਸ ਹੋਏਗਾ, ਜੇ ਹਵਾ ਵਿੱਚ ਮਿਕਸ ਹੋਏਗਾ ਤੇ ਫੇਰ, ਤੁਹਾਨੂੰ ਪਤਾ ਹੀ ਦੇਖੋ ਗਰਮੀ ਤਾਂ, ਆਮ ਬੰਦੇ ਨੇ ਝੇਲਣੀ ਪੈਣੀ ਆ। ਬਾਕੀ ਜਿਨ੍ਹਾਂ ਦੇ ਘਰ ਤਾਂ, ਏ ਸੀ ਲੱਗੇ ਨੇ ਉਹ ਰਾਜੀ ਖ਼ੁਸ਼ੀ ਨੇ, ਖੁਸ਼ ਨੇ, ਠੰਡਕ ਦੇ ਵਿੱਚ ਨੇ।
ਹਾਂਜੀ।
ਗ਼ਰੀਬ ਬੰਦੇ ਨੂੰ ਥੋੜ੍ਹੀ, ਔਖੀ ਹੋ ਜਾਂਦੀ ਐ।
ਹਾਂਜੀ। ਚਲੋ, ਆਪਾਂ ਤਾਂ ਅੰਦਰ ਰਹਿਣੇ ਆ ਹਨਾ। ਜਿਹੜੇ ਹੁਣ ਗਰਮੀ ਦਾ ਟੈਮ ਆ, ਖੇਤਾਂ 'ਚ ਝੋਨਾ ਲਾ ਰਹੇ ਨੇ, ਉਹਨਾਂ ਨੂੰ ਤਾਂ ਨਹੀਂ ਗਰਮੀ ਲੱਗਦੀ ਨਾ, ਪਰ ਉਹਨਾਂ ਤਾਂ ਮਜਬੂਰੀ ਹੁੰਦੀ ਆ।
ਬਿਲਕੁਲ ਬਿਲਕੁਲ, ਦੇਖੋ ਜੀ ਜਨਾਨੀਆਂ ਲੇਡੀਜ਼ ਤਾਂ, ਘਰ ਵੀ ਰਹਿ ਜਾਂਦੀਆਂ। ਘਰ ਆਪਣਾ ਕੰਮ ਕਰਦੀਆਂ, ਅੰਦਰ ਰਹਿੰਦੀਆਂ, ਚਲੋ ਥੋੜ੍ਹੀ ਦੇਰ ਕੰਮ ਕਰ ਲਿੱਤਾ, ਥੋੜ੍ਹੀ ਦੇਰ ਆਰਾਮ ਕਰ ਲਿੱਤਾ। ਪਰ ਬੰਦਾ ਕੀ ਕਰੇ, ਬੰਦਾ ਵਿਚਾਰਾ ਮਜ਼ਬੂਰ ਐ। ਜੇ ਝੋਨਾ ਨਹੀਂ ਕਰੇਗਾ ਬੀਜੇਗਾ ਨੀ, ਤੇ ਫੇਰ ਆਣ ਵਾਲੇ ਟਾਈਮ 'ਚ ਖੇਤੀ ਕਿੱਦਾਂ ਉੱਗੇਗੀ, ਜੇ ਖੇਤੀ ਨੀ ਉੱਗੇਗੀ ਤੇ ਰੋਟੀ ਕਿੱਥੋਂ ਖਾਣੀ ਐ।
ਹਾਂਜੀ।
ਇਹ ਤਾਂ ਸਾਰੀ ਰੋਜ਼ੀ ਰੋਟੀ ਆ, ਹੁਣ ਦੇਖੋ ਕਿੰਨੇ ਈ ਰਿਕਸ਼ੇ ਵਾਲੇ ਨੇ, ਉਹ ਵੀ ਵਿਚਾਰੇ ਤੁੱਪ ਵਿੱਚ ਫਿਰਦੇ ਪਏ ਨੇ, ਕਿ ਕਿਤੋਂ ਕੰਮ ਮਿਲੇ, ਕੰਮ ਮਿਲੇਗਾ ਰੁਜ਼ਗਾਰ ਹੋਏਗਾ, ਘਰ ਚਾਰ ਪੈਸੇ ਲੈ ਕੇ ਕੇ ਜਾਵਾਂਗੇ, ਤੇ ਰੋਟੀ ਖਾਵਾਂਗੇ। ਬਸ ਸਾਰੇ ਸੰਸਾਰ ਹੀ ਏਦਾਂ ਐ, ਕੋਈ ਜਿਹੜੇ ਫੈਕ ਫੈਕਟਰੀ 'ਚ ਕੰਮ ਕਰਦੇ ਨੇ, ਉਹ ਵੀ ਸਵੇਰੇ ਦੇਖੋ ਧੁੱਪੇ ਨਿਕਲਦੇ ਨੇ, ਕਈਆਂ ਦਾ ਮਾਰਕੀਟ ਦਾ ਕੰਮ ਹੁੰਦਾ।
ਹੂ।
ਜਿਵੇਂ ਹੁਣ ਅੱਜ-ਕੱਲ੍ਹ ਜਿਵੇਂ, ਫੂਡ ਸਰਵਿਸਿਸ ਚਲਦੀਆਂ ਪਈਆਂ ਡੋਰ ਟੂ ਡੋਰ, ਉਹਦੇ ਵਿੱਚ ਵੀ ਦੇਖੋ ਕਿੰਨੇ ਪਰੇ ਪਰੇਸ਼ਾਨੀ ਏ, ਜਿੰਨੇ ਵਜੇ ਵੀ ਕੋਈ ਔਡਰ ਪਾਂਦੈ ਕੋਈ ਟਾਈਮ ਨਹੀਂ ਦੁਪਹਿਰ ਦਾ ਟਾਈਮ, ਕੋਈ-ਕੋਈ ਇੱਕ ਵਜੇ ਔਰਡਰ ਪਾਂਦਾ, ਦੋ ਵਜੇ ਪਾਂਦਾ ਕਿੰਨੀ ਤੇਜ਼ ਤਿੱਖੀ ਧੁੱਪ ਹੁੰਦੀ ਐ, ਡਿਲੀਵਰੀ ਵਾਲਾ ਫਿਰ ਡਿਲੀਵਰ ਕਰਕੇ ਆਂਦਾ ਐ, ਤੁਹਾਨੂੰ ਪਤਾ ਅੱਜ-ਕੱਲ ਓਨਲਾਈਨ ਸ਼ੋਪਿੰਗਾਂ ਵੀ ਚੱਲ ਗਈਆਂ ਹੋਈਆਂ। ਉਹਨਾਂ ਵਿਚਾਰਿਆਂ ਲਈ ਵੀ ਕਿੰਨਾ ਔਖਾ ਐ। ਪਰ ਫੇਰ ਵੀ ਕੰਮ ਕਰ ਰਹੇ ਨੇ, ਕੀ ਕਰਨ ਵਿਚਾਰੇ, ਰੁਜ਼ਗਾਰ ਤਾਂ ਕਰਨਾ ਐ ਰੋਟੀ ਤਾਂ ਖਾਣੀ ਐ ਨਾ। ਢਿੱਡ ਨੇ ਤਾ ਰੋਟੀ ਮੰਗਣੀ-ਮੰਗਣੀ ਐ ਨਾ।
ਹੂੰ।
ਨਾ ਗਰਮੀ ਦੇਖਣੀ ਐ, ਨਾ ਸਰਦੀ ਦੇਖਣੀ, ਉਹਨੇ ਕਹਿਣਾ ਦਿਓ ਰੋਟੀ ਭੁੱਖ ਲੱਗੀ ਐ। ਸਭ ਤੋਂ ਜ਼ਿਆਦਾ, ਸਟਰਗਲ ਜੇ ਕਰਦਾ ਸੰਘਰਸ਼ ਕਰਦਾ ਤਾ ਬੰਦਾ ਹੀ ਕਰਦਾ।
ਹਾਂਜੀ-ਹਾਂਜੀ।
ਕਿਉਂਕਿ ਬੰਦਾ ਧੁੱਪ ਵਿਚ ਸੜਦਾ ਐ, ਬਲਦਾ ਐ।
ਹੂ
ਤਾ ਆਪਣੇ, ਵਰੇ ਪਰਿਵਾਰ ਵਾਸਤੇ ਰੋਜ਼ ਰੋਟੀ ਕਮਾਕੇ ਲੈਕੇ ਆਂਦਾ ਏ, ਖਾਣ ਵਾਸਤੇ।
ਏ ਚੀਜ਼ ਹੋ ਜਾਂਦੀ ਐ।
ਹੋਰ ਤੁਸੀਂ ਦੱਸੋ, ਤੁਹਾਡੇ ਪਾਪਾ ਕੀ ਕੰਮ ਕਰਦੇ ਨੇ?
ਖੇਤੀ-ਬਾੜੀ ਕਰਦੇ ਨੇ ਤਾਂ ਹੀ, ਮੇਰੇ ਪਾਪਾ ਪਾ ਵੀ ਰਿਕਸ਼ਾ ਚਲਾਂਦੇ ਨੇ ਸਾਰਾ ਦਿਨ, ਜੋ ਸਵੇਰੇ ਸਾਢੇ-ਛੇ ਪੌਣੇ ਸੱਤ ਵਜੇ ਘਰੋਂ ਨਿਕਲਦੇ ਨੇ। ਰਾਤੀ ਆਂਦੇ ਨੇ, ਰੋਟੀ ਵੀ ਕਿਸੇ ਦੇ ਦੁਪਹਿਰ ਦੀ ਖਾਂਦੇ ਨੇ, ਫੇਰ ਪੰਜ-ਪੰਜ, ਛੇ-ਛੇ ਵਜੇ ਰੋਟੀ ਖਾਂਦੇ ਨੇ। ਬਸ, ਰ੍ਹੋਟੀ ਵੀ ਉਹਨਾਂ ਦੀ ਘੱਟ ਗਈ ਏ ਸਗੋਂ। ਏਦਾਂ ਦਾ ਹੁੰਦਾ ਪਿਆ।
ਹਾਂਜੀ। ਉਹੀ ਤਾ‌ ਨਾ, ਸਵੇਰੇ ਜਿਂਵੇ ਆਵਾਜਾਈ ਹੁੰਦੀ ਏ, ਕਈਆਂ ਨੇ ਅਪਣੇ-ਅਪਣੇ ਕੰਮਾਂ ਤੇ ਜਾਣਾ। ਫੈਕਟਰੀ ਵਾਲੇ ਬੰਦੇ ਹੁੰਦੇ ਨੇ, ਮੌਲਸ ਵਾਲੇ ਬੰਦੇ ਹੁੰਦੇ ਨੇ।
ਹਾਂਜੀ
ਉਹ ਸਕੂਟਰਸ ਵਗੈ, ਵਹੀਕਲਸ ਵਗੈਰਾ ਨਹੀਂ ਹੈਗੇ, ਉਹ ਜਾਂਦੇ ਨੇ ਵਚਾਰੇ।
ਹਰ
ਉਹਦੇ ਤੇ ਈ ਰਿਕਸ਼ਾ ਵਗੈਰਾ ਤੇ, ਤਦ ਫਿਰ ਹੁੰਦੈ ਥੋੜਾ ਜਿਹਾ ਲਾਲਚ ਹੁੰਦਾ। ਕਿ ਸਵੇਰੇ-ਸਵੇਰੇ ਚਲੋ ਥੋੜ੍ਹਾ ਕੰਮ ਨਿਕਲ ਆਏਗਾ, ਬਸ ਏਦਾਂ ਹੁੰਦਾ।
ਹੂੰ, ਹੂੰ
ਹੋਰ, ਤੁਹਾਡੇ ਪਾਪਾ ਕੀ-ਕੀ ਕਰਦੇ ਨੇ?
ਪਾਪਾ ਠੀਕ ਨੀ ਕਰਦੇ ਹੈਗੇ, ਹੁਣ ਤੇ ਝੋਨੇ ਦਾ ਖੇਤੀ ਦੇ ਵਿੱਚ ਹਾਂ, ਜਿਵੇਂ ਹੁ ਝੋਨੇ ਦਾ ਟੈਮ ਆਇਆ, ਝੋਨਾ ਲਾ ਦੇਣਗੇ ਕੁੱਛ ਝੋਨਾ ਹੁਨ ਲੱਗੂਗਾ। ਕੁੱਛ ਝੋਨਾ ਜਦੋਂ ਸੌਣ'ਚ ਮੀਂਹ ਪੈਂਦੇ ਹੁੰਦੇ ਆ, ਨਾ ਉਸ ਟਾਈਪ ਦਾ ਝੂਨਾ ਹੁੰ ਹੁੰਦਾ ਵਾ ਉਹ ਉਦੋਂ ਲਾਉਂਦੇ ਨੇ ਕੁੱਛ ਝੋਨਾ। ਹਾਂਜੀ ਫਿਰ। ਕੁੱਛ ਹੁਣ ਮੂੰਗੀ ਵੀ ਲਾਈ ਹੈ ਅਸੀ ਥੋੜੀ ਜੀ। ਉਹ ਮੂੰਗੀ ਘਰੇ ਖਾਂਦੇ ਵੀ ਨੇ ਮੂੰਗੀ ਘਰੇ ਨੀ ਖਾਂਦੇ ਆਪਾਂ ਹਰੀ ਮੂੰਗੀ।
ਹਾਂਜੀ ਹਾਂਜੀ।
ਹਾਂਜੀ ਉਹ ਵੀ ਵਿਕਦੀਆਂ ਨੇ ਨਾ ਮਾਰਕੀਟਾਂ ਚ।
ਅੱਛਾ ਜੀ ਅੱਛਾ ਉਹ ਖੇਤਾਂ ਦੇ ਵੀ ਉਗਦੀ ਹੈ।
ਜੀ।
ਠੀਕ ਹੈ। ਕੀ ਇਹਦੇ ਬੀਜ ਵਗੈਰਾ ਮਿਲਦੇ ਨੇ ਕਿੱਦਾਂ ਉਗਾਂਦੇ ਨੇ।
ਹਾਂਜੀ ਬੀਜ ਮਿਲਦੇ ਹੁੰਦੇ ਨੇਗੇ ਜਿਵੇਂ ਛੋਟਾ-ਛੋਟਾ। ਬਾਨ ਦੇ ਵਿੱਚ ਗੇਰ ਦਿੰਦੇ ਹਨਾ ਤਾਂ ਉਸ ਤੋਂ ਉਹ। ਜਿਵੇਂ ਪੌਦ ਹੁੰਦੇ ਹੈਗੇ ਉਵੇਂ ਉਹਨਾਂ ਨੂੰ ਫਲੀਆਂ ਲੱਗ ਜਾਂਦੀਆਂ ਫਲੀਆਂ। ਉਹਦੇ ਵਿੱਚ ਥੋੜੀ ਥੋੜੀ ਮੂੰਗੀ ਦੇ ਦਾਨੇ ਹੂ।
ਅੱਛਾ ਜੀ ਏਦਾਂ ਦਾ ਸਾਡਾ ਵੀ ਇੱਕ ਪਲਾਟ। ਖਾਲੀ ਪਿਆ ਹੋਇਆ ਸੋ ਗਾਜ ਦਾ। ਮੈਂ ਵੀ ਕਈ ਵਾਰੀ ਸੋਚਦੀ ਆਂ ਕੁੱਛ ਉਗਾ ਲਵਾਂ ਉਗਾ ਲਵਾਂ। ਫਿਰ ਮੇਰੇ ਬੱਚੇ ਵੀ ਛੋਟੇ ਏ ਨਾ ਮੈਨੂੰ ਟਾਈਮ ਵੀ ਨੀ ਲੱਗਦਾ ਬਸ ਬੱਚਿਆਂ ਦੇ ਨਾਲ ਇਹਨਾਂ ਦੇ ਰੋਟੀ। ਰੋਟੀ ਦਾ ਖਾਣ ਪੀਣ ਦਾ ਸਿਸਟਮ ਏ।
ਅੱਛਾ ਨਹੀਂ ਹਾਂਜੀ ਜਿਵੇਂ ਹਾਂਜੀ ਜਿਵੇਂ ਆ। ਆਪਣੀ ਪਲਾਟ ਖੱਲੀ ਪਿਆ ਨਾ ਕੱਚਾ ਹੋਵੇ ਕੱਦੂਆਂ ਦੇ ਬੀ ਸਿੱਟ ਦੋ ਤੇ ਤੋਰੀਆਂ ਦੇ ਬੀ ਸਿੱਟ ਦੋ। ਤੇ ਜਿਹੜੀਆਂ ਆਪਣੀਆਂ ਹਰੀਆਂ ਮਿਰਚਾਂ ਹੁੰਦੀਆਂ ਨੇ ਉਹਨਾਂ ਆਪਣੇ ਆਪ ਹੀ ਚੱਲ ਪੈਣੇ ਨੇ।
ਮੈਂ ਹਰੀ ਮਿਰਚਾਂ ਦੇ ਬੀਜ ਵੀ ਸੁੱਟੇ ਸੀ ਟਮਾਟਰਾਂ ਦੇ ਬੀਜ ਵੀ ਸੁੱਟੇ ਸੀਗੇ ਕਿ ਚੱਲ ਲੱਗ ਜਾਣਗੇ ਜਦੋਂ ਧਿ। ਪਿੱਛੇ ਬਾਰਿਸ਼ਾਂ ਨਹੀਂ ਪਈਆਂ ਸਾਰਿਆਂ ਨੇ ਕਿਹਾ ਚਲੋ ਇੱਥੇ ਬੀਜ ਸੁੱਟਦੋ ਬੀਜ ਸੁੱਟਦੋ ਮੈਂ ਕਿਹਾ ਚੱਲ ਸੁੱਟ ਦੇਣੀ ਹਾਂ।
ਹਾਂਜੀ।
ਬਟ ਕਿੱਥੇ ਬਸ ਉੱਥੇ ਤਾਂ ਇੱਕ ਤੁਲਸੀ ਦਾ ਪੌਦਾ ਲੱਗਾ ਹੋਇਆ। ਫੁੱਲਾਂ ਵਾਲੇ ਪੌਦੇ ਲੱਗੇ ਹੋਏ ਨੇ ਤੇ ਥੋੜਾ ਜਿਹਾ ਪੁਦੀਨਾ ਲੱਗਾ ਹੋਇਆ। ਇੱਕ ਤਾਂ ਅੰਗੂਰ ਦੀ ਬੇਲ ਲਗਾਈ ਸੀਗੀ, ਅੰਗੂਰ ਦੀ ਜਗਾ ਮਨੱਕਾ ੳਗ ਆਯਾ। ਮਨੱਕਾ ਹੀ ਮਨੱਕਾ ਹੋਇਆ ਪੇਆ, ਔਰ ਦੋ ਕੇਲੇ ਦੇ ਪੇੜ ਲਗ ਨੇ ਨਿੰਬੂ ਦਾ ਪੇੜ ਲੱਗਾ ਹੋਇਆ। ਬਟ ਨਿੰਬੂ ਹਜੇ ਆਇਆ ਨਹੀਂ ਹੈਗਾ ਉਹਦੇਤੇ।
ਨੀ, ਓ ਤਾਂ ਆ ਜਾਣਗੇ। ਸ਼ੀਆਮ ਨੂੰ ਸੀ ਟਰਾਈ ਕਰਕੇ ਵੇਖਿਓ ਗੇ। ਠੀਕ ਏ? ਆਪ ਦੁਪਹਿਰ ਸੁੱਟਦੇ ਨਾ ਧੁੱਪ ਹੁੰਦੀ ਆ ਗਰਮੀ। ਵਧੀਆ, ਉਹ ਉਠਦੇ ਨੀ ਹੈਗੇ, ਖੇਡਦੇ ਨੀ ਹੈਗੇ, ਮਤਲਬ ਕਿ ਲੂ ਹਾਂਜੀ ਤੇ ਸ਼ਾ
ਤਾਂ ਸਵੇਰ ਦੇ ਟੈਮ ਦੇਖੋ, ਜਿਵੇਂ ਛੇ-ਸਾਡੇ ਛੇ ਦਾ ਟੈਮ ਮੌਸਮ ਸਹੀ ਹੁੰਦਾ। ਨੀੇਤ ਜੇ। ਧੁੱਪ ਚੜੀ ਨੀ ਹੁੰਦੀ, ਮੈ ਤਾਂ ਓਦੋ ਬੀ ਸੁੱਤੇ ਸੀਗੇ।
ਅੱਛਾ।
ਦੋਂ ਸੁਤੇ ਸੀਗੇ ਕੀ ਚਲੋ, ਉਗ ਜਾਏਗੇਂ ਬਾਰੀਸ਼ਾ ਵੀ ਪੈ ਰੀਐ ਚੰਗੀਆਂ। ਬਟ ਓ ਉਗੇ ਹੀ ਨੇ।
ਜਿਵੇ ਹੁਣ ਸ਼ਾਮ ਨੂੰ ਟਰਾਈ ਕਰਕੇ ਦੇਖਿਓ, ਜੇ ਸ਼ਾਮ ਨੂੰ ਉਹਦੇ ਥੋੜਾ ਜਿਹਾ ਪਾਣੀ। ਖੇਡਦੇ ਡ ਡੂਆ ਊਤੇ। ਹਾਂਜੀ ਤੇਆਰ ਕਾਫੀ ਲੰਮੀਏ। ਹਾਂਜੀ ਰਾਤ ਕਾ ਲਈ ਮਿਲੁੰਦੀ ਹੈਨਾ ਰਾਤ ਰਾਤ ਚ ਕਈ ਵਾਰ ਹੋਈ। ਸ਼ੁ ਸ਼ੁਰੂ ਹੋਐ ਇ ਨਿਗ ਊਗ ਰਿ।
ਅੱਛਾ ਜੀ।
ਹਾਂਜੀ।
ਚਲੋ ਮੈਨੂੰ ਇਸ ਚੀਜ਼ ਦੀ ਨੋਲਜ਼ ਹੈਨੀ ਸੀ, ਮੈਨੂੰ ਤੁਸੀ ਨੋਲਜ਼ ਦਿੱਤੀ ਮੈਨੂੰ ਬੋਤ ਵਧੀਆ ਲੱਗਾ। ਮੈ ਕਰਾਂਗੀ, ਕਰਕੇ ਵੇਖਾਂਗੀ ਏਦਾਂ।
ਠੀਕ ਹੈ, ਚਲੋ।
ਠੀਕ ਹੈ, ਭੈਨ ਜੀ। ਠੀਕ ਹੈ, ਓਕੇ ਜੀ। ਸਸਰੀ ਕਾਲ।
ੲਸ-